ਹੈਲੋ!
ਹੈਲੋ ਹਾਂਜੀ-ਹਾਂਜੀ ਦੀਦੀ
ਵਧੀਆ ਆਵਾਜ਼ ਈ ਨੀ ਸੀ ਆ ਰੀ ਸੀ ਸੀਮੀ।
ਹਾਂਜੀ-ਹਾਂਜੀ-ਹਾਂ
ਪੈਲੇ ਕੋਲ ਤੇ ਲਿਤਾ ਸੀ ਫੇਰ ਆਵਾਜ਼ ਨਹੀਂ ਆਈ ਫੇਰ ਮੈਂ ਕੱਟ ਦਿੱਤੀ ਮੈਂ ਕੇਆ ਕੋਈ ਈਸ਼ੂ
ਹਾਂਜੀ ਹਾਂ, ਨਈ ਹੋ ਜਾਂਦੀ ਏ ਰੇਂਜ ਦੀ ਪਰੋਬਲਮ ਹੂੰ ਗਰਮੀ ਤੇ ਬੋਹਤ ਜਿਆਦਾ ਆ।
ਸਾਰੇ ਐਹੀ ਸਾਰਿਆਂ ਦਾ ਐਹੀ ਜਵਾਬ ਆਂਦਾ ਬੋਤ ਗਰਮੀ ਓ
ਬੋਹਤ ਜਾਦਾ ਐਨੀ ਦੋ-ਤਿੰਨ ਦਿਨ ਤੇ ਹੈ ਈ ਬੋ ਹੱਦ ਹੋਈ ਚੁੱਕੀ ਪਈ ਈ ਇੰਨੀ ਗਰਮੀ ਆ।
ਜਦੋਂ ਜਾਦਾ ਗਰਮੀ ਬੋਤ ਜਾਦਾ ਗਰਮੀ ਪੈਂਦੀ ਏ ਨਾ ਤੁਆਡੇ ਤਾਂ ਐਧਰ ਨੀ ਐਧਰ ਸਾਡੇ ਠੰਡਾ ਏ ਮੌਸਮ, ਬਾਰਿਸ਼ ਕੱਲ ਹੋਈ ਸੀ।
ਅੱਛਾ, ਅੱਛਾ-ਅੱਛਾ। ਹੂੰ ਏਦਾਂ ਤੇ ਗਰਮੀ ਪੰਜਾਬ ਚ ਬੋਤ ਹੁੰਦੀ ਐ।
ਨਈ ਸਾਡੇ ਇੱਧਰ ਬੰਗਲੌਰ ਵਿੱਚ ਗਰਮੀ ਨੀ ਹੈਗੀ ਸਾਡੇ ਬੋਤ ਕੱਟ ਗਰਮੀ ਪੈਂਦੀ ਏ ਜੇ ਪਏ ਵੀ ਸਈ ਤੇ ਸਾਡੇ ਪੈਣੀ ਆ ਅ ਜਨਵਰੀ, ਫਰਵਰੀ, ਮਾਰਚ, ਅਪ੍ਰੈਲ ਜਦੋਂ ਤੁਆਡੇ ਹਾਂ ਜਦੋਂ ਤੁਆਡੇ ਗਰਮੀ ਸ਼ੁਰੂ ਹੋਣੀ ਏ ਨਾ ਸਾਡੇ ਓਦੋਂ ਮੌਸਮ ਆ ਜਾਂਦਾ ਬਾਰਿਸ਼ ਦਾ ਸਾਡੇ ਬਾਰਿਸ਼ ਵੀ ਜਲਦੀ ਹੈ ਹਰ ਮੌਸਮ ਸਾਡੇ ਦੋ ਮੀਨੇ ਪੈਲੇ ਆਂਦਾ।
ਦੋ ਮੀਨੇ ਪੈਲਾਂ ਆ ਜਾਂਦਾ ਆ।
ਹਾਂ ਸਾਡੇ ਦੋ ਮੀਨੇ ਪੈਲੇ ਪੈਲੇ ਆ ਜਾਂਦੀ ਏ ਗਰਮੀ
ਗਰਮੀ ਪਈ ਏ ਪੈਲਾਂ ਨੀ ਸੀ ਇੰਨੀ ਗਰਮੀ ਪੈਂਦੀ ਰਈ ਐਤਕੀ ਕਿ ਕੁੱਛ ਜਿਆਦਾ ਈ ਗਰਮੀ ਪਈ ਐ। ਹੂੰ।
ਕਿੱਦਾਂ ਫਿਰ ਕੂਲਰ ਵਗੈਰਾ ਹੈਗਾ ਕੱਰ ਲਗਿਆ ਕੁਛ ਏਸੀ
ਹਾਂਜੀ-ਹਾਂਜੀ ਨਈ ਹਾਂ ਕੂਲਰ, ਫਰਾਟਾ ਵਗੈਰਾ ਹੈਗਾ ਆ, ਪਰ ਤਾਵੀ ਹੈਨੀ ਫਿਰ ਵੀ ਕੂਲਰ ਵੀ ਜਦੋਂ ਗਰਮੀ ਜਾਦਾ ਹੁੰਦੀ ਏ ਕੂਲਰ ਵੀ ਨੀ ਵਾਰਾ ਖਾਂਦੇ ਹੈਗੇ।
ਹਾਂ, ਕੂਲਰ ਦੀ ਹਵਾ ਵੀ ਜੇ ਤੁਸੀਂ ਬਾਹਰ ਲਗਾਓਗੇ ਤਾਂ ਥੋੜੀ ਠੰਢੀ ਆਣੀ ਐ ਜੇ ਤੁਸੀਂ ਅੰਦਰ ਲਗਾ
ਹਾਂ ਅ ਨਈ-ਨਈ ਬਾਹਰ ਲੇ ਸਾਈਡ ਤੇ ਲਗਾਇਆ ਹੋਇਆ ਤਾਂ ਵੀ ਪਾ਼ਨੀ ਦੋ-ਦੋ ਟਾਈਮ ਪਾਈ ਦਾ ਐ ਬੜੀ ਮੁਸ਼ਕਿਲ ਗਰਮੀਆਂ ਨਿਕਲੀਆਂ ਐਤਕਿ ਤੇ ਪਿਛਲੀ ਵਾਰੀ ਨੀ ਗਰਮੀ ਪਰ ਇੰਨੀ ਮਹਿਸੂਸ ਨੀ ਹੋਈ ਜਿੰਨੀ ਐੱਤਕੀ ਗਰਮੀ ਮਹਿਸੂਸ ਹੋਈ ਆ।
ਹਾਂ।
ਹਾਂ ਦਿਨੋ-ਦਿਨ ਗਰਮੀ ਵਧਨੀ ਹਰ ਮੌਸਮ ਦਿਨੋ-ਦਿਨ ਗਲੋਬਲ ਵਾਰਮਿੰਗ ਹਾਂਜੀ ਐ ਹੁਣ ਦਿਨ ਐ ਜਦੋਂ ਰੱਖੜੀ ਆਂਦੀ ਐ ਓਦੋਂ ਤੱਕ ਦਿਨ ਬਦਲ ਜਾਂਦੇ ਐ ਐ ਕੇੜਾ ਮੀਨਾ ਜੁਲਾਈ ਏ ਨਾ ਤੇ
ਹਾਂਜੀ-ਹਾਂਜੀ, ਹੁਣ ਵ ਬਰਸਾਤਾਂ ਸ਼ੁਰੂ ਹੋ ਜਾਂਨੀ ਐ
ਹਾਂ, ਹੁਣ ਚੇ ਚੇਂਜ ਹੋ ਜਾਣੇ ਐ ਮੌਸਮ ਹੁਣ ਥੋੜੇ ਅਗਰ
ਹਾਂ, ਹੁਣ ਚੇਂਜ ਹੁਣ ਥੋੜਾ ਅਗਸਤ ਮੀਨੇ ਫ਼ਰਕ ਪਏਗਾ ਹਾਂਜੀ-ਹਾਂਜੀ।
ਹਾਂ, ਤੁਸੀਂ ਫੇਰ ਸ਼ਾਮ ਥੋੜਾ ਠੀਕ ਹੁੰਦਾ ਮੌਸਮ ਅਗਸਤ ਵਿੱਚ ਦੁਪਹਿਰ ਨੂੰ ਗਰਮੀ ਪੈਂਦੀ ਹੈ ਪਰ ਸਵੇਰੇ ਸ਼ਾਮ।
ਹਮ-ਹਮ ਹਾਂ, ਸਵੇਰੇ ਸ਼ਾਮੀ ਥੋੜਾ ਫ਼ਰਕ ਪੈ ਜਾਂਦੈ। ਹਮ-ਹਮ।
ਟੈਮ ਵੀ ਗਰਮੀ ਵਿੱਚ ਕੋਈ ਕੰਮ ਨੀ ਹੁੰਦਾ ਸਰੀਰ ਵੀ ਥੱਕਿਆ ਹੀ ਰਹਿੰਦਾ ਚੌਵੀ ਘੰਟੇ।
ਥੱਕਿਆ ਹੀ ਰਹਿੰਦਾ ਨਾ ਨੀਂਦ ਚੰਗੀ ਤਰ੍ਹਾਂ ਸੋ ਨਾਲ। ਆਤ ਨੀਂਦ ਪੂੜੀ ਹੁੰਦੀ ਆ ਨਾ ਦਿਨੇ ਨੀਂਦ ਪੂਰੀ ਹੁੰਦੀ ਆ।
ਬਿਲਕੁਲ-ਬਿਲਕੁਲ ਗਰਮੀ। ਗਰਮੀ ਜਿਹੜੀ ਹੁੰਦੀ ਹੈ ਨਾ ਗਰਮੀ ਬੰਦੇ ਦਾ।
ਸੋ ਵੀ ਜਾਂਦਾ ਹੈ, ਭੈਵੇ ਠੰਢ ਹੁੰਦੀ ਹੈ ਪਰ ਸਰਦੀਆਂ 'ਚ ਵੀ। ਬੰਦਾ ਵਧੀਆ ਰਹਿੰਦਾ ਗਰਮੀਆਂ ਬਹੁਤ ਗੰਦੀਆਂ ਲੱਗਦੀਐ।
ਹਾਂ। ਵਧੀਆ-ਵਧੀਆ ਇਹ ਗੱਲ ਸਹੀ ਐ ਅਰਾਮ ਨੀ ਮਿਲਦਾ ਨਾ ਸਰੀਰ ਨੂੰ ਇੱਕ ਤੇ। ਦਿਨ ਬੜੇ ਵੱਡੇ ਹੁੰਦੇ ਆ ਇਹਦੇ ਵਿੱਚ। ਪੂਰਾ ਦਿਨ ਲੰਘਣ 'ਚ ਨਹੀਂ ਆਉਂਦਾ ਇੱਕ ਇਹ ਹੈ ਕਿ ਲਾਈਟ। ਨਾ ਏਹ ਤੇ ਉਹ ਵੀ ਸਭ ਤੋਂ ਵਡੀ ਗੱਲ ਐ ਲੰਘਣ ਵਿੱਚ ਨਹੀਂ ਆਉਂਦੀ। ਜੇ ਤੁਸੀਂ ਸੌਂ ਉਹ ਤੇ ਪਿੱਠ ਨੂੰ ਪਸੀਨਾ ਆ ਜਾਂਦਾ ਕੀ ਕਰੇ ਬੰਦਾ।
ਹਾਂ-ਹਾਂ, ਦਿਨੇ ਤੇ ਵੇਖਬਿਲਕੁਲ ਨਹੀਂ ਸੁੱਤਾ ਜਾਂਦਾ ਹੈਗਾ ਪਸੀਨਾ ਬਹੁਤ ਜਿਆਦਾ ਆ ਜਾਂਦੈ।।
ਹਾਂ, ਦਿਨੇ ਬਹੁਤ ਪਸੀਨਾ ਆਉਂਦਾ।
ਹਮ-ਹਮ ਬਸ ਇਹ। ਲੈ ਕੇ ਪੱਖੀ ਉਠ ਪੰਜ ਮਿੰਟ ਨੀ ਉੱਠਿਆ ਜਾਂਦਾ।
ਗਏ ਸੀ। ਨਹੀਂ ਉੱਠਿਆ ਜਾਂਦਾ ਹਾਂ, ਰੋਟੀ ਬਣਾਉਣੀ ਵੀ ਮੁਸ਼ਕਿਲ ਹੋ ਜਾਂਦੀ ਹੈ।
ਹਮ-ਹਮ, ਹਮ।
ਇਹ ਤੇ ਗੱਲ ਹੈ।
ਉਹੀ ਹੈ ਹੁੰਦਾ ਸੁਬਾ-ਸੁਬਾ ਹੀ ਜਿਹੜਾ ਕੰਮ ਹੋ ਜੇ ਠੰਡੇ- ਠੰਡੇ। ਹਾਂਜੀ, ਜਾਂਦੇ ਬੱਚੇ ਸਕੂਲ।
ਤੁਸੀਂ ਕੀ ਕਰਦੇ ਫਿਰ ਅੱਜ-ਕੱਲ?
ਗਰਮੀ ਦੇ ਵਿੱਚ ਹੈਨੀੇ ਦੀਦੀ ਕੋਸ਼ਿਸ਼ ਵੀ ਕਰਨ ਨੂੰ ਦਿਲ ਕਰਦਾ। ਫਿਲਹਾਲ ਤੇ ਜੇ ਕੰਮ ਹੀ ਮੁੱਕ ਜੇ ਗਰਮੀਆਂ ਤਾਂ ਬੜੀ ਗੱਲ ਹੈ।
ਹਾਂ, ਬੱਸ ਨਹੀਂ ਦਿਲ। ਗਰਮੀ ਵਿੱਚ, ਗਰਮੀ ਵਿੱਚ ਏਹ ਹੁੰਦਾ ਕਿ ਥੋੜਾ ਜਿਹਾ। ਅੱਛਾ-ਅੱਛਾ ਤੇ ਏਹੀ। ਬੜੀ ਗਰਮੀ ਵਿੱਚ ਆਪਣੇ ਘਰ ਦੇ ਕੰਮ ਖਤਮ ਕਰੋ ਤੇ ਪੱਖੇ ਥੱਲੇ ਲੰਮੇ ਪੈ ਜਾਓ ਕੁੱਛ ਨੀ ਕਰ ਦਿਲ ਕਰਦਾ।
ਬਸ, ਹਾਂ ਬਸ-ਬਸ ਇਹੀ ਹੁੰਦਾ ਐ।
ਤੇ ਭਾਜੀ ਕਿੱਥੇ ਕੀ ਕੰਮ ਕਰਦੇ ਅੱਜ-ਕੱਲ।
ਉਹ ਅੰਬਰਸਰ ਦੇ ਹੌਸਪਿਟਲ ਵਿੱਚ ਹੈ।
ਅੱਛਾ ਉਥੈ ਹੀ ਐ ਤੇ ਵੀਕਐਂਡ ਆਉਂਦੇ ਹੋਣੇ ਆ ਫਿਰ ਸੈਟਰਡੇ ਸੰਡੇ।
ਨਹੀਂ -ਨਹੀਂ ਦੀਦੀ ਉਹਨਾਂ ਨੂੰ ਦਸ ਦਿਨ ਬਾਅਦ ਬਾਰਾਂ ਦਿਨਾਂ ਬਾਅਦ ਛੁੱਟੀ ਮਿਲਦੀ ਐ ਵੀ ਇੱਕ ਦਿਨ ਦੀ। ਹਫ਼ਤੇ ਚ ਚਾਰ ਛੁੱਟੀਆਂ ਹੁੰਦੀਆਂ ਉਨ੍ਹਾਂ ਦੀਆਂ। ਮਹੀਨੇ ਚ ਚਾਰ, ਮਹੀਨੇ ਚ ਚਾਰ ਛੁੱਟੀਆਂ ਹੁੰਦੀਐ।
ਕਿਸੇ ਵੀ ਦਿਨ ਦੇ ਦਿੰਦੇ ਹੋਣੇ ਆ ਉਹ ਹਨਾ।
ਹਾਂ, ਕਿਸੇ ਵੀ ਦਿਨ ਸਿਫਟ ਤਾਂ ਉੱਧਰ- ਉਧਰ ਕਰਕੇ ਫਿਰ ਛੁੱਟੀ ਮਿਲ ਜਾਂਦੀ ਐ।
ਮਤਲ ਕੀ ਹਾਂ, ਇੱਕ ਦੂਜੇ ਨਾਲ ਐਡਜਸਟ ਕਾਰ ਲੈਂਦੇ ਹੂਨੇ ਨੇ, ਕਿ ਆੱਜ ਤੂੰ ਕਾਰ ਲੈ ਚ ਮੈਂ ਕਾਰ ਲੈਨਾ। ਆੱਜ-ਕੱਲ ਮੈੰਹਗਾਈ ਦੇ ਜਮਾ ਕਰਦੇ, ਕੀ ਕੈਂਦੇ ਖਰਚੇ ਉਠਾ, ਬੋਤ ਮੁਸ਼ਕਲ ਐ ਯਾਰ, ਮੈੰਹਗਾਈ ਤੇ ਵ ਹਾਂ, ਵਾੱਦ ਈ ਰਈ ਐ ਨਾ, ਦਿਨੋ-ਦਿਨ, ਘਾੱਟ ਨੀ ਰੇ
ਜਾਦਾ ਆ ਆਹ ਮੈੰਹਗੇਆਈ ਨੇ ਕਾੰਮ ਖ਼ਰਾਬ ਕੀਤਾ ਆ, ਓਦਰੋਂ ਸੂਕੂਲ ਦੇ ਖਰ ਚੇ ਜਾਦਾ ਆ। ਪ੍ਹੈਲਾਂ ਇੰਨੀਆਂ ਸੂਕੂਲ ਚ ਫੀਸਾਂ ਨੀ ਹੁੰਦੀਆਂ, ਜਿੰਨੀਆਂ ਹੁਨ ਹਾੱਦ ਤੋਂ ਜਾਦਾ ਹੋ ਜਾਂਦੀਆਂ। ਫੀਸ ਦਾ ਵੀ ਚਲੋ ਰੈਂਦੇ ਜੇੜਾ ਅ, ਅ ਹੋਰ ਅਲੜ-ਪੱਟਰ ਬੜਾ ਕਾਰ ਦੇਂਦੇ ਸੂਕੂਲ ਵਾਲੇ ਓ ਵੀ ਬੰਦਾ ਬੜਾ ਵਚਉਂਦਾ ਆ ਖਰਚਾ।
ਇਥੇ ਤੇ ਮੇਰੇ ਸਾਬ ਨਾਲ, ਭਗਵੰਤ ਮਾਨ ਨੇ ਕੇਆ ਹੋਏਆ ਕਿ ਜੇੜਾ ਫੀਸ ਤਾ ਨੀ ਵਦਾਏਗਾ, ਜੇੜਾ ਵਦਾਈਆਂ ਵੀ ਆਓਗੇ, ਵਾਪਸ ਕਰਨੇ ਪੈਣੇ ਆ।
ਓ ਹੁਨ ਕੈਂਦੇ ਤੇ ਪਏ ਆ, ਵੀ ਜੇੜੀਆਂ ਹੁਨ ਵਦਾਈਆਂ ਨੇ ਵਾਪਸ ਕੰਦੇ ਨੇ ਹਾਂ-ਹਾਂ, ਹੁਨ ਲੇਆਏ ਏਨਾਂ ਨੇ।
ਓ ਵੀ ਤਿੰਨ-ਤਿੰਨ ਮ੍ਹੀਨੇ ਦੀਆਂ, ਤਿੰਨ ਸਾਲ ਦੀਆਂ ਪਿਛਲੀਆਂ। ਤਿੰਨ ਸਾਲ ਜੇੜੀਆਂ ਵਦਾਈਆਂ ਨਾ, ਤੇ ਪੰਦਰਾਂ ਪ੍ਰਸੈਂਟ ਤੋਂ ਜਾਦਾ ਵਾ। ਹਾਂ। ਤੇ, ਤੂਆਡੀ-ਤੂਆਡੀ ਬੇਟੀ ਭਲਾ ਕਿੰਨੇ ਸਾਲ ਦੀ ਸਿੱਮੀ?
ਮੇਰੀ ਬੇਟੀ ਏ ਏੱਕ ਨਾ ਏਟਥ ਚ ਹੋਈ ਆ
ਹੂੰ।
ਛੋਟੀ ਵਾਲੀ, ਤੇ ਵੱਡੀ ਨੇ ਤੇ ਪਲੱਸ ਟੂ ਕਾਰ ਲੀ ਆ, ਵੱਡੀ ਨੇ ਪਲੱਸ ਟੂ ਕੀਤੀ ਆ।
ਆ ਓ ਮੈਂ ਓਹੀ ਪੁੱਛਨਾ, ਮੈਂ ਕੇਆ ਅਠਾਰਾਂ ਸਾਲ ਦੀ ਹੋ ਗਈ ਆ?
ਹਾਂਜੀ-ਹਾਂਜੀ।
ਜੇੜੇ ਭਗਵੰਤ ਮਾਨ ਵੱਲੋਂ ਪੈਸੇ ਆਣੇ ਸੀ, ਓਦੇ ਲਾੱਗਗੇ ਆ?
ਹਾਂਜੀ, ਜੀ ਦੀਦੀ ਲੱਗੇ ਹੋਏ ਆ ਓਦੇ, ਮਿਲੇ ਸੀ ਆਨੂੰ ਦੋਨਾਂ ਨੂੰ ਹੁਨ।
ਹਾਂਜੀ-ਹਾਂਜੀ, ਪੰਤਾਲੀ ਸੌ, ਹਾਂ, ਪੰਸ, ਹਾਂਜੀ-ਹਾਂਜ ਤੇ ਏ ਤੇ ਵਦੀਆ ਉਨੇ ਈ ਕੀਤਾ, ਪੰਸਾਲੀ-ਪੰਸਾਲੀ ਸੌ ਰੁਪੇਆ ਮਿਲੇਆ ਈ ਤਿੰਨਾਂ-ਤਿੰਨਾਂ ਮ੍ਹੀਨਿਆਂ ਦਾ।
ਚੱਲ ਹੁਨ ਵਚਾਰੇ ਨੂੰ ਵੋਟਾਂ ਅੱਗੇ ਲੱਗੇ ਰੈਨ ਤੂਆਡੇ।
ਹੋਰ, ਐਈ ਤੇ ਗਾੱਲ ਏ ਚ
ਚਲੋ ਵਦੀਐ ਸੋਚੇਐ ਓਨੇ ਵੈਸੇ, ਇੱਨੇ ਤੇ ਵੈਸੇ ਕਾਫ਼ੀ ਸੁਦਾਰ ਕੀਤਾ ਆ।
ਹਾਂ, ਕਾਫੀ ਕੁੱਛ, ਮੈਨੂੰ ਵੀ ਲੱਗਦਾ ਜਿੱਦਾ ਕਾਫੀ ਬੈਨੀਫਿਟ ਹੋਏਆ, ਲਾਈਟ ਦੇ ਬਿੱਲ ਖਤਮ ਹੋਏ ਆ। ਨੀ ਤੇ ਤੂਆਨੂੰ ਪਤੈ ਬਿੱਲ ਦਾ ਕਿੰਨਾ ਬੁਰਾ ਹਾਲ ਸੀ।
ਹਾਂਜੀ ਬਿੱਲ ਮਾਫ਼ ਕੀਤੇ, ਫੇਰ ਵੀ ਏ ਬੱਸਾਂ ਦੇ ਕਰਾਏ ਬਚ ਮਾਫ਼ ਕੀਤੇ ਏਨੇ, ਏਨੇ ਤੇ ਬੋਤ ਕੁੱਛ ਸਈ ਕੀਤਾ ਆ ਕਾੰਮ।
ਹਾਂਜੀ। ਹਾਂ, ਤੇ ਮੈਨੂੰ ਲਗਦੈ ਕਿ ਚੱਲ ਵੋਟਾਂ ਤੇ ਵੀ ਐ ਸਰਕਾਰ ਓ ਕਰਨੈ ਸਰ ਪਤਾਸ, ਹੁੰਦਾ ਈ ਐ ਏ। ਏ ਤੇ ਕਰਦੇ ਈ ਏ ਤੂਆਨ ਪਤੈ, ਇੱਕ-ਦੂਜੇ ਦੀ ਲੱਤਾਂ ਦੇ ਖਿੱਚਨੀ।
ਕ ਕੋਈ ਏ, ਲੱਤਾਂ ਖਿੱਚਨ ਲਾੱਗ ਪੈਂਦੇ ਆ, ਲੋਕੀ ਜੇੜਾ ਕੋਈ ਅੱਗੇ-ਅੱਗੇ ਵੱਦਦਾ ਆ।
ਉਨਾਂ ਨੂੰ ਤਕਲੀਫ਼ ਤੇ ਹੁੰਦੀ ਏ ਨਾ ਕਿ ਕਈ ਗਰੀਬਾਂ ਦੀ ਸੋਚਣ ਵਾਲਾ ਆ ਗਿਆ ਤਾ ਹੂਨ ਸਾਨੂੰ ਕਿਸੇ ਪੁੱਛ ਨੇ ਪੁੱਛਣਾ ਵੀ ਹਰ ਇੱਕ ਬੰਦਾ ਚਾਂਦਾ ਕਿ ਚਲੋ ਲੋਕਾਂ ਨੂੰ ਜਿਨਾਂ ਲਈ ਕੀਤਾ ਉਹਨਾਂ ਨੂੰ ਤੇ ਪਤਾ ਈ ਏ ਨਾ ਵੋਟ ਵਾਲੇ ਜੋ ਮਰਜ਼ੀ ਕਰਨ।
ਆ‌ ਹੂੰ-ਹੂੰ, ਹੂੰ-ਹੂੰ
ਹਨਾ ਹਰ ਲੇਡੀ ਨੂੰ ਤੇ ਪਤਾ ਈਏ ਨਾ ਕਿ ਸਾਡੀ ਰੋਟੀ ਸਾਰੀ ਸਾਨੂੰ ਪੰਦਰਾਂ ਸੌ ਰੁਪਇਆ ਮੀਨੇ ਦਾ ਮਿਲ ਰਿਆ ਸਾਡੇ ਜੇ ਕਾਰ ਕਿਸੇ ਕਾਰ ਵਿੱਚ ਤਿੰਨ ਬੱ ਤਿੰਨ ਜ ਤਿੰਨ ਲੇਡੀਜ਼ ਆ ਤਿੰਨਾਂ ਨੂੰ ਪੰਦਰਾਂ-ਪੰਦਰਾਂ ਸੌ ਮਿਲ ਰਿਹਾ ਪਨਤਾਲੀ ਸੌ ਰੁਪਏ ਮੀਨੇ ਦਾ ਰਾਸ਼ਨ ਆ ਜਾਂਦਾ।
ਰਾਸ਼ਨ ਆ ਜਾਂਦਾ ਹਾਂ-ਹਾਂ ਹੂੰ ਹੂੰ, ਹੂੰ।
ਕਮ ਸੇ ਕਮ ਇੱਕ ਖਰਚਾ ਤੇ ਕੱਟ ਹੋਇਆ ਨਾ।
ਖਰਚਾ ਘੱਟ ਆ ਤੇ ਕਹਿੰਦੇ ਪਬਲਿਕ ਹੁਣ ਸਾਰੀ ਸੋਚੇ ਤੇ ਦੁਬਾਰਾ ਏਨੂੰ ਚੁਣ।
ਹਾਂ ਬਸ-ਬਸ ਇਨੂੰ ਈ ਚੁਣ ਲੈਣ। ਓਹੀ ਤੇ ਜਨਾਨੀਆਂ ਵੀ ਕੱਲੀਆਂ ਚੁਗ ਚੁਣ ਲੈਣਗੀਆਂ। ਉਹੀ ਮੈਂ ਕਹਿ ਰਹੀ ਆ ਜਨਾਨੀਆਂ ਨੇ ਵੀ ਚੁਣ ਲਿਆ ਏਨਾ ਈ ਬੜਾ।
ਤੇ ਬੋਤ ਐ।
ਹਾਂ ਬੱਸ-ਬੱਸ। ਲੇਡੀ ਚ ਬੜੀ ਪਾਵਰ ਹੁੰਦੀ ਐ, ਅਸੀਂ ਤੇ ਉੱਥੇ ਰੈ ਨੀ ਲੈ ਵੀ ਨੀ ਰੇ। ਪਰ ਮੈਨੂੰ ਫੇਰ ਵੀ ਪਤਾ ਨੀ ਕਿਉਂ ਬੰਦਾ ਉਹ ਵਧੀਆ ਲੱਗਦਾ ਮੈਨੂੰ। ਕਿਉਂਕਿ ਇੰਨੇ ਆਏ ਆ ਕਿਸੇ ਨੇ ਕੁਛ ਵਧੀਆ ਕੀ
ਹੂੰ-ਹੂੰ।
ਹਨਾ ਇੰਨੇ ਇੰਨੀਆ ਸਰਕਾਰਾ ਆਈਆ ਹਮ ਅਸੀਂ ਕੇੜਾ ਇਦਾ ਬੈਨੀਫਿਟ ਲੈ ਰਹੇ ਆ ਪਰ ਮੈਨੂੰ ਲੱਗਦਾ ਕਿ ਗੱਲਾਂ ਚ ਵੀ ਵਧੀਆ ਲੱਗ ਦਾ ਸੱਚਾ ਬੰਦਾ ਲੱਗਦਾ ਮੈਨੂੰ।
ਨਈ ਇਨੇ ਲੇਡੀਜ਼ ਦੇ ਬਾਰੇ ਬੋਤ ਕੁਛ ਸੋਚਿਆ ਆ।
ਹੂੰ ਨਈ ਅੱਗੇ ਹੋਰ ਵੀ ਹੋਣਾ ਅਜੇ ਹੋਰ
ਬੱਚਿਆ ਹਾਂ ਬੱਚਿਆ ਬਾਰੇ ਸੋਚ ਬੱਚਿਆਂ ਦੀ ਪੜ੍ਹਾਈ ਬਾਰੇ ਸੋਚਿਆ ਗਾ ਤਾਂ ਬੋਤ ਕੁਛ ਬਾਰੇ ਸੋਚ ਕਰਦਾ ਔ।
ਹੂੰ ਨਈ ਵਧੀਆ-ਵਧੀਆ ਬੰਦਾ, ਗਰੀਬ ਗਰੀਬ ਘਰ ਚੋਂ ਆਇਆ ਨਾ ਬਾਕੀਆਂ ਤਾਂ ਲੁਟਿਆ ਈ ਆ ਕੇ ਜਿੰਨੇ ਵੀ ਜਨੇ ਆਏ ਆ।
ਹੂੰ-ਹੂੰ, ਹੂੰ-ਹੂੰ, ਹੂੰ।
ਤੇ ਉਨੂੰ ਉਹ ਭਾਜੀ ਨੂੰ ਮਿਲ ਜਾਂਦੀ ਠੀਕ-ਠਾਕ ਤਨਖ਼ਾਹ।
ਹਾਂ, ਦੀਦੀ ਮਿਲ ਜਾਂਦੀ ਏਦਾਂ ਚਲੋ ਖਰਚਾ ਪਾਨੀ ਵਧੀਆ ਚੱਲਦਾ। ਮਹੀਨੇ ਦਾ। ਚਲੋ ਅਪਣੇ ਨਾਲ ਚਲੋ ਠੀਕ ਆ ਅਪਣੇ ਨੇ ਜਰੂਰਤ ਦੇ ਹਸਾਬ ਨਾਲ ਜਿੰਨਾ ਖਰ ਚਾ ਕਰਦੇ ਪਏ ਆ ਐਨਾ ਤੇ ਚਲੋ ਠੀਕ ਈ ਚੱਲਦਾ ਪਿਆ ਕੰਮ।
ਆਹੋ ਐਤੇ ਐ ਤੇ ਗੱਲ ਹੈਗੀ ਏ ਐ ਤੇ ਹੈ।
ਹਾਂ-ਹਾਂ ਕਿੰਨੇ ਖਰ ਚੇ ਜਿੰਨੇ ਉਨੇ ਕਾਟ ਲੱਗਣੇ ਜਿੰਨੇ ਕਾਟ ਕਰਾਂਗੇ ਉਨੇ ਠੀਕ ਨੇ।
ਤੁਸੀਂ ਉੱਧਰੋਂ ਫੋਨ ਕੱਟ ਕੇ ਲਗਾਇਓ। ਮੈਂ ਲਗਾਣੀ ਆ।
ਠੀਕ ਐ, ਠੀਕ ਐ, ਠੀਕ ਐ।